ਹੈਲੋ, ਹਾਂਜੀ ਬਬਲੀ, ਸਤਿ ਸ੍ਰੀ ਅਕਾਲ, ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਤੁਸੀਂ ਸੁਣਾਓ?
ਬਸ ਵਧੀਆ ਜੀ, ਹੋਰ ਅੱਜ ਅਸੀਂ ਪਰਿਵਾਰ 'ਤੇ ਗੱਲ ਕਰਨੀ ਸੀ ਹੈ ਨਾ?
ਜੀ- ਜੀ -ਜੀ।
ਸੋ, ਮੈਂ ਆਪਣੇ ਪਰਿਵਾਰ ਬਾਰੇ ਦੱਸਦਾ, ਮੇਰੇ ਪਰਿਵਾਰ 'ਚ ਮੇਰੇ ਮੰਮਾ ਨੇ ਪਾਪਾ ਨੇ ਤੇ ਛੋਟਾ ਬ੍ਰਦਰ ਐ, ਤੇ ਨਾਲ ਇੱਕ ਲੈਪਟੋਪ ਐ।
ਓਕੇ, ਉਹ ਵੀ ਤਾਂ ਅੱਜ -ਕੱਲ ਇੱਕ ਪਰਿਵਾਰ ਦਾ ਹਿੱਸਾ ਹੋ ਗਿਆ ਨਾ।
ਬਿਲਕੁਲ -ਬਿਲਕੁਲ, ਆਦਤ ਪਈ ਹੁੰਦੀ ਆ, ਲੈਪਟੋਪ ਦੀ।
ਹਾਂ ਆ, ਲੈਪਟੋਪ ਤੋਂ ਬਿਨਾਂ ਜਾਂ ਮੋਬਾਈਲਸ ਤੋਂ ਬਿਨਾਂ, ਮਤਲਬ ਸਾਡੀ ਜਿਹੜੀ ਲਾਈਫ ਐ ਨਾ, ਅੱਜ ਦੇ ਟਾਈਮ 'ਚ ਜ਼ੀਰੋ ਐ।
ਬਿਲਕੁਲ- ਬਿਲਕੁਲ ਸਹੀ ਕਿਹਾ, ਸਹੀ ਕਿਹਾ, ਹੋਰ ਤੁਹਾਡੇ ਪਰਿਵਾਰ 'ਚ ਕੌਣ -ਕੌਣ ਹੈ।
ਮੇਰੇ ਪਰਿਵਾਰ 'ਚ ਮੇਰੀ ਫੈਮਿਲੀ ਹੈ। ਮੇਰੇ ਹਸਬੈਂਡ, ਮੇਰੇ ਬੱਚੇ ਅ ਬੇਟਾ ਬੇਟੀ ਨੇ ਔਰ, ਹਮ, ਪਹਿਲੇ ਮੇਰੀ ਜੁਆਇੰਟ ਫੈਮਲੀ ਸੀ ਔਰ, ਫਾਦਰ ਇਨਲੋ, ਮਦਰ ਇਨਲੋਅ ਵੀ ਸੀਗੇ, ਔਰ ਬੜੀ ਹੈਪ ਸਾਡੀ ਫੈਮਲੀ, ਸਾਡੀ ਮਤਲਬ ਸ਼ੁਰੂ ਤੋਂ ਅਸੀਂ ਜੁਆਇੰਟ ਫੈਮਿਲੀ 'ਚ ਹੀ ਰਹੇ ਹਾਂ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
ਹਾਂ, ਤੇ ਜੁਆਇੰਟ ਫੈਮਿਲੀ ਦੇ ਆਪਣੇ ਹੀ ਫਾਇਦੇ ਨੇ, ਆਪਣੇ ਹੀ ਇੱਕ ਇੱਕ ਅਲੱਗ ਨਜ਼ਾਰਾ ਹੈ। ਆਪਣੀ ਇੱਕ ਅਲੱਗ ਜਿਹੀ ਖ਼ੁਸ਼ੀ, ਦਿਲ ਨੂੰ ਸਕੂਨ ਹੈ। ਅਗਰ ਤੁਹਾਡੀ ਬਣਦੀ ਹੋਵੇ ਤਾਂ ਹੈਲੋ? ਹੈਲੋ। ਹੈਲੋ